ਹਾਂਜੀ ਜੀ। ਵਦੀਆ-ਵਦੀਆ ਜੀ ਤੁਸੀਂ ਦੱਸੋ?
ਬੌ ਵਦੀਆ ਕੀ ਕਰ ਰਏ ਸੀ?
ਬਸ ਕੁਛ ਨੀ ਬੈਠੇ ਸੀਗੇ ਤੁਸੀਂ ਦੱਸੋ?
ਬੈਠੇ ਸੀ ਜੀ ਗਰਮੀ ਬੋਤ ਪੈ ਰੀ ਐ।
ਹਾਂਜੀ ਗਰਮੀ ਤਾਂ ਗਰਮੀ ਨੇ ਤਾਂ ਰਿਕਾਰਡ ਤੋੜਿਆ ਹੋਇਆ।
ਜੇਵੇ ਤੋੜਤਾ ਬੰਦੇ ਵੀ ਤੋੜ ਤੇ ਰਿਕੋੜ ਤਾ ਤੋੜਨੀ ਤੋੜਨੇ।
ਠੰਡ ਹੋ ਰੀ ਐ, ਗਰਮੀ ਹੋ ਰੀ, ਠੰਢ ਹੋ ਰੀ ਗਰਮੀ ਹੋ ਰੀ ਐ ਹੁਣ ਬਿਲਕੁਲ ਈ ਗਰਮੀ ਕਾਟਤੀ ਐ ਹੁਨ ਪ ਤਾ ਈ ਨੀ ਲੱਗ ਰਿਆ ਠੰਢ ਕਿੱਥੇ ਗਈ? ਬਾਰਿਸ਼ਾਂ ਵੀ ਨੀ ਹੋ ਰਈਆਂ ਨਾ।
ਆੱਜ-ਕੱਲ ਦਾ ਟਾਈਮ ਦੇਖ ਕੇ ਮੈਡਮ ਏ ਲੱਗਦਾ ਵੀ ਸਰਦੀ ਵੀ ਪੈਂਦੀ ਹੋਣੀ।
ਹਾਂ ਐ ਤਾਂ ਹੈ ਬਟ ਜਿੱਦਾਂ ਪਹਾੜੀ ਇਲਾਕੇ ਉੱਦਰ ਤਾਂ ਪੈੰਦੀ ਹੋਣੀ ਐ।
ਓ ਤਾਂ ਬਸ ਮਜ਼ੇ ਕਰ ਰੇ ਹੋਣਗੇ ਮੈਡਮ।
ਅਸੀਂ ਤਾਂ ਐ ਸੋਚਦੇ ਆ ਕਿ ਅਸੀਂ ਵੀ ਪਹਾੜਾਂ ਚ ਰੈਂਦੇ ਹੁੰਦੇ। ਓ ਵਦੀਆ ਹੁੰਦਾ।
ਨਾ ਆਪਣੇ ਸੋਚਣ ਨਾ ਕੁਛ ਹੁੰਦਾ ਨੀ ਨਾ।
ਹਾਂਜੀ ਚਲੋ ਅੱਜ ਅਸੀਂ ਗੱਲ ਕਰਾਂਗੇ ਜਿਦਾਂ ਹੁਣ ਦੇ ਟਾਈਮ ਚ ਯੋਗਾ ਵਗੈਰਾ ਸਾਡੇ ਲਈ ਸ੍ਹੇਤ ਲਈ ਕਿੰਨੀ ਜ਼ਰੂਰੀ ਹੈਗੀ ਏ।
ਹਾਂਜੀ ਜਿਨੂੰ ਕਸਰਤ ਕੈ ਦਿੰਨੇ ਆਪਾਂ।
ਹਾਂਜੀ-ਹਾਂਜੀ।
ਹਾਂਜੀ।
ਜਿੱਦਾਂ ਪੁਰਾਣੇ ਬਜ਼ੁਰਗ ਵੀ ਚਲੋ ਪੈਲੇ ਏਦਾਂ ਦਾ ਹੁੰਦਾ ਸੀ ਸਿਸਟਮ ਕਿ ਹੁਣ ਸਾਰੀ ਐਕਟੀਵਾ ਵਗੈਰਾ ਸਟਾਰਟ ਹੋਈਆਂ ਦੇਖੋ ਤੁਸੀਂ ਲਾ ਲਓ। ਪੈਲਾਂ ਜਿੱਦਾਂ ਹੁੰਦੇ ਸੀ, ਬੰਦੇ ਜਾਂਦੇ ਸੀ ਸਾਈਕਲਾਂ ਤੇ।
ਮੈਡਮ ਪਤਾ ਕੀ ਐ ਪੈਲਾਂ, ਪੈਲਾਂ ਜਾਂਦੇ ਸੀ ਪੈਦਲ ਦੇਖੋ, ਖੇਤਾਂ ਦੇ ਵਿੱਚ ਕੰਮ ਕਰਨਾ ਓਨਾਂ ਨੇ।
ਹਾਂਜੀ, ਬਟ ਮਤਲਬ ਜਿੰਨਾ ਕੋਲ ਸੀਗੀ ਸਾਈਕਲ
ਹੁੰ।
ਓ ਤਾਂ ਸਾਈਕਲਾਂ ਤੇ ਵੀ ਜਾਂਦੇ ਸੀ ਤੇ ਮਤਲਬ ਪੈਦਲ ਤਾਂ ਦੇਖੋ ਸਬ ਤੋਂ ਵਦੀਆਂ ਸੈਰ ਹੋ ਰਈਏ ਤੁਆਡਾ ਪੇਟ ਵੀ ਘੱਟ ਰਊਗਾ, ਤੁਆਨੂੰ ਸਾਰਾ ਕੁਛ ਡਾਇਜਸਟ ਹੋਊਗਾ। ਠੀਕ ਆ ਮਤਲਬ ਤੇ ਸਾਈਕਲ ਦਾ ਵੀ ਅਸੀਂ ਲਾਈਏ ਤੇ ਅਸੀਂ ਪੈਡਲ ਮਾਰਦੇ ਆ, ਓਦੇ ਨਾਲ ਵੀ ਬੋਤ ਐਕਸਰਸਾਈਜ਼ ਹੁੰਦੀ
ਹਾਂਜੀ-ਹਾਂਜੀ।
ਤੇ ਮਤਲਬ ਓ ਵੀ ਸਈ ਹੁੰਦੀ ਸੀ, ਹਾ ਹਾਊਸ ਵਾਈਫ ਹੁੰਦੀ
ਚਲਾ ਲਓ ਸਾਈਕਲ ਵਾਂਗੂ ਇੱਕ ਚੱਲ ਰਈਏ ਦੇਖੋ ਇਕ ਮਸ਼ੀਨ ਜੀ ਜਿਨੂੰ ਚਲਾ ਬੈਠ ਕੇ ਚਲਾਈ ਜਾਂਦੇ ਨੇ, ਹਾਂਜੀ।
ਹੁਣ ਜਿੱਦਾਂ ਹਾਊਸ ਵਾਈਫਸ ਦਾ ਤੁਸੀਂ ਲਾ ਲਓ, ਓ ਘਰ ਦੇ ਕੰਮ ਸਾਰੇ ਓਨਾਂ ਨੇ ਕਰਨੇ ਪੈਲਾਂ ਥੋੜੀ ਮਸ਼ੀਨਾਂ ਹੁੰਦੀਆਂ ਸਿਗਿਆ ਕੱਪੜੇ ਧੋਣ ਵਾਲੀ।
ਨਾ ਜੀ ਨਾ, ਪੈਲਾਂ ਹੱਥਾਂ ਨਾਲ ਕੱਪੜੇ ਧੋਂਦੇ
ਭਾਂਡੇ ਧੋਣੇ ਆ ਚਦਰਾ ਧੋ ਖੇਸ ਧੋਣੇ ਆ, ਸਬ ਧੋਣਾ ਹੱਥਾਂ ਨਾਲ ਈ ਧੋਣਾ ਦੇਖੋ, ਓਨਾਂ ਦੀ ਤੇ ਕੰਮ ਕਰਦੇ-ਕਰਦੇ ਸਾਰੀ ਕਸਰਤ ਹੋ ਜਾਂਦੀ ਸੀ, ਨਾ ਪੈਲੇ ਵਾਈਪਰ ਹੁੰਦੇ ਬਈ, ਪੋਚਾ ਲਾਣਾ ਤੇ ਵਾਈਪਰ ਤੇ ਮਾਰ ਕੇ ਫਿਰ ਲਾਣਾ।
ਹਾਂਜੀ, ਬਾਲਟੀਆਂ ਚੱਲ ਪਈਆਂ ਹੁਣ ਤਾਂ, ਪੋਚੇ ਵਾਲੀਆਂ ਦੇਖੋ ਬਕਟ।
ਹਾਂਜੀ, ਹਾਂਜੀ-ਹਾਂਜੀ, ਸਟੈਂਡਿੰਗ ਪੋਚਾ ਚੱਲਣ ਲੱਗ ਗਏ। ਬਈ, ਹੁਣ ਤਾਂ ਬਿਲਕੁਲ ਹੀ ਅਸੀਂ ਸਾਰੀ ਆਪਣੀ ਬੋਡੀ ਖ਼ਰਾਬ ਕਰ ਲਈ ਆ।
ਹੁਣ ਪਿੰਡਾਂ ਦੇ ਵਿੱਚ ਮੈਡਮ ਅੱਜ-ਕਲ ਵੀ ਹੈਗਾ। ਦੇਖੋ, ਉੱਥੇ ਪੋਚਾ ਵਗੈਰਾ ਨਹੀਂ ਲਾਂਦੀਆਂ ਹੈਗੀਆਂ ਜਿਨ੍ਹਾਂ ਦੇ ਕੱਚੇ ਘਰ ਨੇ ਉੱਥੇ ਤਾਂ ਤੁਸੀਂ ਇਹ ਲਾ ਲਓ ਵੀ ਕਿੰਨੇ-ਕਿੰਨੇ ਤਸਲੇ ਹੁੰਦੇ ਨੇ ਮਿੱਟੀ ਦੇ।
ਹਾਂਜੀ, ਉਹਨਾਂ ਨੇ ਪਤਾ ਨੀ ਮ ਮਿੱਟੀ ਕੀ ਕਰਦੇ ਆ ਉਹ ਪਿੰਡਾਂ 'ਚ ਹਲੇ ਵੀ ਕਰਦੇ ਆ ਉਹ
ਹਾਂ-ਹਾਂ, ਲਿਪਦੇ ਨੇ ਮਿੱਟੀ ਲਿਪ
ਹਾਂਜੀ, ਉਹਦੇ ਨਾਲ ਠੰਡਕ ਰਹਿੰਦੀ ਹੈਗੀ ਏ।
ਠੰਡਕ, ਉਹ ਤੁਸੀਂ ਇਹ ਦੇਖਲੋ ਮੈਡਮ ਉਹ ਕਮਰੇ ਦੇ ਵਿੱਚ ਉਹਨਾਂ ਦੇ ਜਾ ਕੇ ਦੇਖੋ, ਉੱਥੇ ਤੁਹਾਨੂੰ ਹਰ ਟਾਈਮ ਚੌਵੀ ਘੰਟੇ ਠੰਡਕ ਮਿਲੂਗੀ।
ਹਾਂਜੀ-ਹਾਂਜੀ, ਇਹ ਤਾਂ ਹੈ ਹੀ ਏ।
ਤੇ ਇਦਾਂ ਦੀ ਮਤਲਬ ਜੇ ਨਮੀ ਹੁੰਦੀ ਹੈ ਨਾ ਮਿੱਟੀ ਦੇ ਵਿੱਚ, ਉਹ ਠੰਡੀ ਰਹਿੰਦੀ ਹੈ ਹਰ ਟਾਈਮ।
ਹੁਣ ਕਈ ਕਹਿੰਦੇ ਕਿ ਗਰਮੀ ਜ਼ਿਆਦਾ ਪੈ ਰਹੀ ਹੈ, ਤੇ ਤੁਸੀਂ ਫਰਿੱਜ ਦਾ ਪਾਣੀ ਪੀਂਦੇ ਹੋ ਉਹ ਵੀ ਤੁਹਾਡੇ ਲਈ ਨੁਕਸਾਨ ਬਹੁਤ ਏ।
ਨੁਕਸਾਨਦਾਇਕ ਹੈ ਹਾਂਜੀ।
ਕਿਉਂਕਿ ਪਹਿਲਾਂ ਤਾਂ ਜਿੱਦਾਂ ਮਟਕੇ ਵਗੈਰਾ ਹੁੰਦੇ ਸੀ, ਠੰਡਾ ਪਾਣੀ ਰਹਿੰਦਾ ਸੀ ਅਤੇ ਉਹ ਕਿੰਨਾ ਮਤਲਬ ਵਧੀਆ ਹੁੰਦਾ ਸੀਗਾ ਸਾਡੇ ਸਰੀਰ ਲਈ
ਹਾਂਜੀ-ਹਾਂਜੀ। ਪਹਿਲਾਂ ਤਾਂ ਮੈਡਮ ਦੇਖੋ ਖੂਹ ਦੇ ਉੱਤੋਂ ਲੈ ਕੇ ਆਉਂਦੀਆਂ, ਲੇਡੀਜ਼ ਹੁੰਦੀਆਂ ਜੜੀਆਂ ਖੂਹ ਖੂਹ ਤੋਂ ਲੈ ਆਉਂਦੀਆਂ ਪਾਣੀ, ਕਿੰਨੇ-ਕਿੰਨੇ ਮਟਕੇ ਲੈ ਕੇ ਆਂਦੀਆਂ। ਉਹਨਾਂ ਦਾ ਐਟੋਮੈਟਿਕ ਸ਼ਰੀਰ ਉਹਨਾਂ ਦਾ ਹਲਕਾ ਫੁਲਕਾ ਰਹਿੰਦਾ ਸੀ।
ਉੱਪਰ ਜਾਂਦੀਆਂ ਸੀਗੀਆਂ ਜਿੱਥੇ ਪਾਣੀ ਮਿਲਦਾ।
ਹੁਣ ਮੇਰੇ ਮੰਮਾ ਦੱਸਦੇ ਹੁੰਦੇ, ਕਹਿੰਦੇ ਵੀ ਅਸੀਂ ਜਾਂਦੇ ਕਹਿੰਦੇ ਵੀ ਗੋਹਾ ਡੇ ਗ ਕੇ ਆਉਣਾ ਅਸੀਂ, ਫਿਰ ਕਹਿੰਦੇ ਅਸੀਂ ਸੂਏ ਦੇ ਉੱਪਰ ਜਾ ਕੇ ਅਸੀਂ ਕੱਪੜੇ ਲੈ ਕੇ ਜਾਣੇ, ਉੱਥੋਂ ਅਸੀਂ ਧੋ ਕੇ ਲੈ ਕੇ ਆਉਣੇ।
ਹਾਂਜੀ।
ਫੇਰ ਸ਼ਾਮ ਨੂੰ ਆ ਕੇ ਡੰਗਰਾਂ ਦਾ ਕਰਨਾ ਕਹਿੰਦੇ ਅਸੀਂ, ਇੰਨੀ-ਇੰਨੀ ਕਸਰਤ ਕਿ ਜਮੀ ਮਤਲਬ ਪਤਲੇ ਹੁੰਦੇ ਸੀ ਮੰਮਾ।
ਹਾਂਜੀ-ਹਾਂਜੀ
ਤੇ ਉਸ ਤੋਂ ਬਾਅਦ ਦੇਖੋ ਹੁਣ ਕਾਫ਼ੀ ਚੇਂਜ ਹੋ ਗਿਆ, ਹੁਣ ਕੰਮ ਕੁੁਮ ਕਰਕੇ ਅੱਜਕਲ ਕੋਈ ਰਾਜੀ ਨੀ ਹੈਗਾ, ਕੰਮ ਵਾਲੀ ਲਾਓ ਜੀ। ਕੀ ਹਜ਼ਾਰ ਪੰਦਰਾਂ ਸੌ ਦੀ ਗੱਲ ਏ। ਉਹ ਕੰਮ ਕਰ ਜੂਗੀ, ਆਪਾਂ ਆਰਾਮ ਕਰੋ। ਇਹ ਨੀ ਨਾ ਦੇਖਦੇ ਹੈਗੇ ਵੀ ਆਪਾਂ ਆਪਣਾ ਸਰੀਰ ਖ਼ਰਾਬ ਕਰ ਰਹੇ ਹਾਂ
ਕਿ ਬੱਚਿਆਂ ਦਾ ਹੀ ਲਾ ਲੋ ਨਾ ਅੱਜ ਤੁਸੀਂ ਦੇਖੋ ਪੰਦਰਾਂ ਪੰਦਰਾਂ ਸਾਲ ਸੋਲਾਂ ਸੋਲਾਂ ਸਾਲ ਦੇ ਬੱਚੇ ਕਹਿ ਕੇ ਮੇਰੀ ਬੇਟੀ ਦੁੱਖ ਰਹੀ ਹੈ ਜੀ ਮੇਰੇ ਪੈਰ ਦੁੱਖ ਰਿਹਾ ਮੇਰੇ ਹੱਥ ਦੁੱਖ ਰਹੇ ਐ ਪੜ੍ਹ ਕੇ ਪੜ੍ਹ ਕੇ ਉਹਨਾਂ ਤੋਂ ਹਲੇ ਕੋਈ ਕੰਮ ਨਹੀਂ ਕਰਾ ਰਹੇ ਬੰਦੇ
ਹਾਂਜੀ
ਪੜ ਪੜ ਕੇ ਪਤਾ ਨੀ ਉਹਨਾਂ ਦਾ ਕੀ ਹੋ ਰਿਹਾ ਤੇ ਜਦੋਂ ਉਹ ਕੰਮ ਕਰਨ ਦੀ ਏਜ ਚ ਆਣਗੇ ਫਿਰ ਉਹਨਾਂ ਦਾ ਕੀ ਹੋਇਆ ਇਸ ਲਈ ਹੋ ਰਿਹਾ ਹਲੇ ਪੰਜਾਬ ਵੀ ਉੱਪਰ ਮੈਂ ਦੇਖਿਆ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਵੀ ਕਰਦੇ ਹੀ ਹੈ ਕੰਮ ਘਰਦੇ
ਉਹ ਮੈਡਮ ਪਹਿਲਾਂ ਦੇਖੋ ਰੁੱਸੇ ਵੱਟਦੇ ਉਹੋ ਕੋਈ ਮੰ ਜੇ ਬੁਣਦੇ ਘਰ ਦੇ ਵਿੱਚ ਬੁਣਦੇ ਲੇਡੀਜ਼ ਹੁੰਦੀਆਂ ਦਰੀਆਂ ਬੁਣਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕਹਿ ਦਿੰਦੇ ਆ ਵੀ ਨਹੀਂ ਇਹ ਅੱਜ ਅੱਧੀ ਦਰੀ ਕਰ ਦੇਣੀ
ਹੁਨ ਓ ਚੀਜ ਹੁਨ ਸਾਈਕਲਾਂ ਦੀ ਜਗਾ ਪੈਦਲ ਦੀ ਜਗਾ ਐਕ ਟਿਵਾ ਆਗੀਆਂ, ਬਾਈਕਾਂ ਆ ਗੀਆਂ, ਕਾਰਾਂ ਆ ਗਈਆਂ ਤੇ ਓ ਕਾਦੀ ਐਕਸਰਸਾਈਜ਼ ਹੋਣੀ ਐ। ਓਦੇ ਓਦੇ ਵਿੱਚ ਥੋੜੀ ਪੈਡਲ ਮਾਰਨੇ ਐ ਓਤਾ ਬੈਟਰੀ ਵਾਲਾ ਸਿਸਟਮ ਐ ਪੈਟਰੋਲ ਵਾਲਾ ਸਿਸਟਮ ਐ ਜੀ।
ਹੂੰ, ਹੁਨ ਤਾਂ ਕਈ ਕੈ ਅੱਗੇ ਤਾਂ ਮੈਡਮ ਤੁਸੀ ਏ ਲਾ ਲਓ ਕੋਈ ਏਸੀ ਨੀਸੀ ਹੁੰਦੇ।
ਦੋ ਘਰ ਛੱਡ ਕੇ ਜਾਣਾ ਘਰ ਛੱਡ ਕੇ ਜਾਣਾ ਤੁਸ ਸ਼ੋਪ ਤੇ ਜਾਣਾ ਪਿਛਲੀ ਗਲੀ ਚ ਸ਼ੋਪ ਐ ਓ ਵੀ ਐਕ ਟਿਵਾ ਤੇ ਜਾਣਾ ਜੀ ਅਸੀ ਪੈਦਲ ਨੀ
ਜਾਣਾ ਹਾਂਜੀ ਹਾਂਜੀ।
ਹੁਨ ਐਦਾਂ ਦੇ ਹੁੰਦੇ ਆ ਤੇ ਕਈ ਛੋਟੇ ਛੋਟੇ ਬੱਚੇਆਂ ਨੂੰ ਵੀ ਐਕਟੀਿਵਾ ਫੜਾ ਦਿੰਦੇ ਐ। ਓਨਾਂ ਨੂੰ ਐ ਨੀ ਕੇਂਦੇ ਤੁਸੀ
ਹੂੰ ਹੂੰ।
ਵਿਗਾੜਦੇ ਆ ਓਨਾਂ ਨੂੰ ਐ ਵੀ ਹੋਨਾ ਚਾਈਦਾ ਕਿ ਬਈ ਸਾਡਾ ਬੱਚਾ ਫਾਈਨ ਰਏ। ਪੂਰਾ ਵਧੀਆ ਰਏ। ਅੱਛੇ ਤਰੀਕੇ ਨਾਲ ਓਦੀ ਬੋਡੀ ਬਨੀ ਰਏ। ਓਦੇ ਵਿੱਚ ਵੀ ਥੋੜੇ ਖਾਣ ਪੀਣ ਨੂੰ ਜਾਏ। ਜਿੱਦਾਂ ਕਿ ਤੁਸੀ ਜਿੰਮ ਦਾ ਲਾ ਲਓ ਚਲੋ ਸਭ ਤੋਂ ਵਧੀਆ ਐ ਯੋਗਾ। ਤੁਸੀ ਅਪਣੇ ਚਾਏ ਘਰ ਈ ਕਰੋ। ਬਟ ਜਿੰਮ ਐਦਾਂ ਮਤਲਬ ਬੰਦੇ ਨੂੰ ਖ਼ਰਾਬ ਵੀ ਕਰ ਦਿੰਦੇ ਕਿਸੇ ਸਿਸਟਮ ਤੇ ਜਿੱਦਾਂ ਤੁਸੀਂ ਹਲੇੇ ਤੁਸੀ ਰੈਗੂਲਰ ਜਿੰਮ ਜਾ ਰੇ ਓ ਕੋਈ ਗੱਲ ਨੀ। ਓਦੇ ਨਾਲ ਤੁਸੀ ਡਾਇ ਵੀ ਵਧੀਆ ਲੈ ਰੇ। ਜੇ ਜਦੋਂ ਕੋਈ ਬਾਈ ਚਾਂਸ ਐਮਰਜੈਂਸੀ ਪੈ ਜਾਂਦੀ ਐ ਤੇ ਓਨੂੰ ਜਿੰਮ ਛੱਡਨੀ ਪੈਗੀ ਤਾਂ ਓਸ ਤੋਂ ਬਾਦ ਤੁਸੀ ਡਾਈਟ ਲਓਗੇ ਤਾਂ ਸਈ ਆ ਔਰ ਐਕਸਰਸਾਈਜ਼ ਵੀ ਥੋੜੀ ਕਰਨ ਘਰੇ ਕਰਨੀ ਪੈਨੀ ਏ। ਬਟ ਤੁਸੀ ਓਵੀ ਛੱਡਤੀ ਨਾ ਤੇ ਤਾਡੀ ਨਾ ਚਰਬੀ ਲਟਕ ਜੂਗੀ।
ਹੂੰ ਹੂਂ ਏ ਤਾਂ ਹੈਗਾ ਈ ਐ ਜੀ।
ਓ ਸਹੀ ਨੀ ਹੋ ਸਕਦੀ।
ਨਾਂਜੀ ਨਾ। ਤੇ ਹੁਣ ਤੁਸੀ ਏ ਲਾ ਲਓ ਮੈਡਮ ਕੋਈ ਸ਼ੂਗਰ ਦਾ ਪੇਸ਼ੈਂਟ ਐ। ਤੁਸੀ ਮਤਲਬ ਏ ਜਕੀਨੀ ਗੱਲ ਐ ਜਿਵੇਂ ਆਪਾਂ ਕੈ ਦਿਨੇ ਵੀ ਡਾਕਟਰ ਵੀ ਦੱਸਦੇ ਨੇ ਏਸ ਗੱਲ ਨੂੰ ਵੀ ਜੇੜੀ ਰਾਤ ਦੀ ਜਿਮੇਂ ਰਾਤ ਨੂੰ ਆਪਾਂ ਰੋਟੀ ਬਣਾਨੇ ਆ ਨਾ।
ਹਾਂਜੀ ਹਾਂ
ਓ ਸ਼ਾਮ ਨੂੰ ਦੋ ਜਾਂ ਇੱਕ ਰੋਟੀ ਬਣਾ ਕੇ ਰੱਖ ਲੋ ਡੱਬੇ ਦੇ ਵਿੱਚ ਪਾ ਕੇ।
ਹਾਂਜੀ।
ਓ ਸਵੇਰੇ ਉਸ ਰੋਟੀ ਨੂੰ ਰਾਤ ਵਾਲੀ ਨੂੰ ਸਵੇਰੇ ਖਾਲੀ ਪੇਟ ਜਾਂ ਚਾ ਨਾਲ ਜਾਂ
ਅੱਛਾ ਨੀ ਤਾਂ ਮੈਂ ਸੁਨੇਆ ਕਿ ਦੁੱਧ ਚ ਵੀ ਪਾਨ ਕੇ ਦੇਂਦੇ ਆ ਬਾਸੀ ਰੋਟੀ।
ਨਈ ਨਈ ਤੁਸੀ ਨਾ ਓਨੂੰ ਤੁਸੀ ਅੱਜ ਅੱਜ ਸ਼ੂਗਰ ਟੈਸਟ ਕਰਵਾ ਲਓ ਓ ਸ਼ੂਗਰ ਤੁਸੀ ਤੇ ਬਾਦ ਟੈਸਟ ਕਰਵਾ ਲੋ। ਤਾਨੂੰ ਰਿਜ਼ਲਟ ਖੁਦ ਪਤਾ ਲੱਗ ਜੇਗਾ।
ਮਲਬ ਐ ਤੋਨੂੰ ਦੱਸੀ ਆ ਕਿਸੇ ਨੇ। ਅੱਛਾ ਅੱਛਾ ਤੇ ਤੁਸੀ ਕੀਤੀ ਟਰਾਈ ਸਈ ਆਏਆ।
ਹਾਂਜੀ ਹਾਂ ਮਤਲਬ ਮੇਰੇ ਹਾਂਜੀ ਗਵਾਂਢੀ ਨੇ ਗੋ ਓ ਮਤਲ ਮਤਲਬ ਓ ਕਰ ਰੇ ਨੇ ਵਰਤ ਰ ਨੇ ਏਸ ਚੀਜ਼ ਨੂੰ ਵੀ ਦਾ ਰਿਜਲਟ ਬੋਤ ਵਧੀਆ ਹੈਗਾ ਏ ਚੀਜ਼ ਦਾ ਕਚ ਜੇੜਾ ਹੁਣ ਘਾ ਹੁੰਦਾ ਐ ਜਿਵੇਂ ਘਾ ਹੁੰਦਾ ਯੋਗਾ ਕੈ ਦਿੰਦੇ ਨੇ ਚਲੋ ਕੋਈ ਦਾ ਪਰਸਨ ਵੀ ਹੁੰਦਾ ਐ ਤੋਂ ਨਈ ਵੀ ਹੁੰਦਾ ਯੋਗਾ।
ਹਾਂਜੀ ਹਾਂਜੀ।
ਤੇ ਸ਼ੂਗਰ ਦਾ ਪੇਸ਼ੈਂਟ ਐ। ਜਿਵੇਂ ਹੁਣ ਘਾਹ ਹੈਗਾ ਓਦੇ ਉੱਤੇ ਸਵੇਰੇ ਖਾਲੀ ਪੇਟ ਦਸ ਪੰਦਰਾਂ ਮਿੰਟ ਓਸ ਘਾਹ ਦੇ ਉੱਤੇ ਸੈਰ ਕਰੋ।
ਹਾਂਜੀ -ਹਾਂਜੀ ਹਾਂਜੀ।
ਤੁਸੀਂ ਦੇਖੋ ਸਰੀਰ ਨੋਰਮਲ ਰਊਗਾ, ਹਾਂਜੀ।
ਦਿਆ ਜਿੱਦਾਂ ਮਲਬ ਕਿਸੇ ਦੀ ਸਾਈਡ ਮਤਲਬ ਆਈਸਾਈਡ ਵੀਕ ਹੋਰ ਨਾ ਤੇ ਮਲਬ ਓ ਘਾਸ ਤੇ ਚਲੇ ਨੰਗੇ ਪੈਰ ਤੇ ਓਦੇ ਲਈ ਵੀ ਬੋਤ ਘੈਂਟ ਐ।
ਹਾਂਜੀ ਹਾਂਜੀ ਏ ਤਾਂ ਹੈਗਾ ਈ ਐ, ਬਾਕੀ ਯੋਗਾ ਸਾਰਿਆਂ ਨਾਲੋਂ ਵਧੀਆ। ਮੇਰੇ ਖਿਆਲ 'ਚ ਵੀ ਜਿਵੇਂ ਹੁਣ ਕੈ ਦਿੰਦੇ ਨੇ ਵੀ ਲੇਡੀਜ਼ ਨੇ ਓ ਘਰੇ ਬੈਠ ਕੇ ਯੋਗਾ ਕਰ ਸਕਦੀਆਂ ਨੇ।
ਹਾਂਜੀ ਹਾਂਜੀ।
ਹੁੁਣ ਤਾਂ ਏਥੇ ਯੋਗਾ ਕੈਂਪ ਲੱਗਣ ਲੱਗ ਗੇ ਮੈਮ ਪਿੰਡਾਂ ਦੇ ਵਿੱਚ ਵੀ। ਸੱਤ ਸੱਤ ਹਾਂਜੀ
ਪਾਰਕ 'ਚ ਵੀ ਸਾਡੇ ਮਲਬ ਪਿਛਲੇ ਮਲਬ ਇੱਦਾਂ ਲੱਗੇ ਆ। ਕਿ ਮਈੰ ਐਕਸਰਸਾਈਜ਼ ਵਾਲੇ ਜੇੜੇ ਝੂਲੇ ਨੀ ਹੁੰਦੇ, ਮਈੰ ਪਰਾਣੇ ਕਰ ਬਜ਼ੁਰਗ ਵੀ ਕਰ ਸਕਦੇ ਆ, ਓਨਾਂ ਨੂੰ ਓਦਾਂ ਲੱਗ ਗਿਆ ਹ ਓ ਤਾਂ ਫ੍ਰੀ ਆਫ ਕੋਸਟ ਨੇ। ਜਿੱਦਾਂ ਯੋਗਾ ਕਲਾਸਿਸ ਲਾਂਦੇ ਆਂ, ਓ ਤਾਂ ਚਲੋ ਪੈਸੇ ਲੈਂਦੇ ਆ। ਓ ਤਾਂ ਕਦੇ ਵੀ ਬੰਦਾ ਜਾ ਸਕਦਾ ਕਰ ਸਕਦਾ।
ਹਾਂਜੀ।
ਮਲਬ ਸਰਕਾਰ ਨੇ ਬੋਤ ਵਧੀਆ ਕੀਤਾ ਕੰਮ।
ਨਾ ਯੋਗਾ ਕੈਂਪ ਲੱਗ ਰਹੇ ਨੇ, ਮੈਡਮ ਦੇਖੋ ਦੋ ਦੋ ਘੰਟੇ ਦਾ ਯੋਗਾ ਲਗਾਂਦੇ ਨੇਗੇ। ਟੀਚਰ ਛੱਡੇ ਹੋਏ ਨੇ ਏਨਾਂ ਨੇ। ਤੇ ਸੱਤ -ਸੱਤ ਅੱਠ -ਅੱਠ ਸ਼ਿਫਟਾਂ ਲਗਦੀਆਂ ਨੇ ਸਾਰੇ ਦਿਨ ਵਿੱਚ ਦੀ। ਮੈਂ ਕੈਨੀ ਓ ਜਨਾਨੀਆਂ ਨਾ ਅੱਗੇ ਨਾਲੋਂ, ਐ ਪਤਾ ਲੱਗ ਰੀ ਮਲਬ ਪਛਾਣ 'ਚ ਵੀ ਨੀ ਆ ਰੀਆਂ ਹੈਗੀਆਂ। ਗੀਆਂ ਵੀ ਏ ਓਹੀ ਨੇਗੀਆਂ।
ਯੋਗਾ ਕਰੋਗੇ ਨਾ, ਤੁਸੀ ਘੱਟ ਘੱਟ ਕਰਕੇ ਐਕਸਰਸਾਈਜ਼ ਕਰੋਗੇ ਓ, ਤੇ ਤੁਆਡਾ ਤੁਆਨੂੰ ਫਰਕ ਵੀ ਨਜ਼ਰ ਆਏਗਾ। ਜੇ ਤੁਸੀਂ ਜਿੰਮ 'ਚ ਜਾਓਗੇ ਤੁਸੀਂ ਕਓਗੇ ਨਈ ਮੈਂ ਤਾਂ ਇੱਕ ਦਿਨ 'ਚ ਪਤਲਾ ਹੋਣਾ, ਓ ਸਾਰਾ ਨਾ ਮਤਲਬ ਜਦੋਂ ਡੰਬਲ ਵਗੈਰਾ ਚਲੋ ਤਿੰਨ ਚਾਰ ਦਿਨ ਤਾਂ ਓ ਕਰਵਾਂਦੇ ਆ ਕਾਡਿਓ ਠੀਕ ਆ, ਓਸ ਤੋਂ ਬਾਦ ਓਹ ਡੰਬਲ ਵਗੈਰਾ ਵਾਂਦੇ ਆ ਨਾ ਫ਼ਿਰ ਤੁਸੀਂ ਕਦੇ ਏਨਾ ਭਾਰ ਤਾਂ ਚੱਕਿਆ ਈ ਨੀ, ਤੁਸੀਂ ਇੱਕ ਵਾਰੀ ਚੱਕ ਲਓਗੇ ਤੇ ਥੋਡੇ ਬੋਡੀ ਤੇ ਕਿੰਨਾ ਇਫੈਕਟ ਪਊਗਾ।
ਬਾ ਈੰ ਖੜ ਜਾਂਦੀ, ਜੀ ਕੈਂਦੇ ਨਈ ਅਸੀ ਤੇ ਬੋ ਵਜਨ ਚੱਕ ਲਿਆ।
ਤੁਸੀਂ ਲੈਗ ਪ੍ਰੈਸ ਲਾਓਗੇ ਤੇ, ਓ ਤਾਂ ਥੋਡੀ ਚਾਰ ਪੰਜ ਦਿਨ ਦਾ ਮੇਰੀ ਸਿਸਟਰ ਕਰਦੀ ਸੀ ਜਿਮ ਓਨੂੰ ਪਤਾ ਕੀ ਬਈ ਓ ਪੰਜ ਦਿਨ ਤਾਂ ਓਦੀ ਲੱਤਾਂ ਈ ਨੀ ਚੱਲਦੀਆਂ ਸੀਗੀਆਂ।
ਹੂੰ ਹੂੰ ਏਹੀ ਕੰਮ ਐ ਜੀ।
ਇਸ ਤੋਂ ਵਧੀਆ ਧੀਰੇ ਧੀਰੇ ਕਰਕੇ ਤੁਸੀਂ ਯੋਗਾ ਕਰੋ, ਜੁਆਇਨ ਯੋਗਾ ਘਰੇ ਕਰ ਲੋ ਘਰੇ ਵੀ। ਕਰ ਸਕਦੇ ਓ ਸਵੇਰੇ ਸਵੇਰੇ ਉੱਠ ਕੇ।
ਹਾਂਜੀ।
ਗ੍ਰੀਨ ਟੀ ਵਗੈਰਾ ਲੋਕੀ ਪੀਂਦੇ ਆ, ਅਸੀਂ ਪਤਲੇ ਹੋਣਾ ਪਤਲੇ ਹੋਣਾ। ਏਸ ਤੋਂ ਵਧੀਆ ਤੁਸੀਂ ਗਰਮ ਪਾਣੀ ਪੀਓ, ਨਿੰਬੂ ਪਾ ਕੇ ਪੀਓ, ਸ਼ੈਦ ਪੀ ਪਾ ਕੇ ਪੀਓ ਏਦਾਂ।
ਸੌਂਫ ਦਾ ਪਾਣੀ, ਸੌਂਫ ਦਾ ਪਾਣੀ ਪੀ ਲੋ ਬੈਸਟ ਐ ਸਾਰਿਆਂ ਨਾਲੋਂ।
ਤੇ ਗਰਮੀਆਂ 'ਚ ਤਾਂ ਪੈਲੇ ਕੈਂਦੇ ਸੀ ਕੀ ਅਜਵੈਨ ਦਾ ਪਾਣੀ ਵੀ ਠੀਕ ਲੱਗਦਾ, ਬਟ ਗਰਮੀਆਂ 'ਚ ਤਾਂ ਬੰਦੇ ਅਵੋਇਡ ਈ ਕਰਦੇ। ਕਿਉਂਕਿ ਅਜਵੈਨ ਗਰਮ ਹੁੰਦੀ ਐ।
ਜੀ ਹਾਂਜੀ ਹਾਂਜੀ।
ਸੋਫ ਦਾ ਪਾਣੀ ਵਧੀਆ ਬੈਸਟ ਆ, ਬਟ ਐ ਗ੍ਰੀਨ ਟੀ ਵਗੈਰਾ ਤਾਂ ਏਦਾਂ ਈ ਐ। ਏ ਆ ਓਨਾਂ ਨੇ ਨੰਬਰ ਬਣਾਣੇ ਹੁੰਦੇ, ਇਸ ਕਰਕੇ ਐਡਾਂ ਪੈ ਪਾ ਦਿੰਦੇ ਨੇ।
ਏ ਤਾਂ ਹੈਗਾ ਈ।
ਹਾਂਜੀ ਮਤਲਬ ਏਦਾਂ ਕੋਈ ਹੋਰ ਚੀਜ਼ ਨੀ ਐ, ਮੈਂ ਵੀ ਕਰਕੇ ਦੇਖੀ ਸੀ ਮੈਨੂੰ ਤਾਂ ਕੁਛ ਨੀ ਹੋਇਆ। ਮੈਂ ਤਾਂ ਐਕਸਰਸਾਈਜ਼ ਵੀ ਕਰਦੀ।
ਅੱਛਾ- ਅੱਛਾ, ਨਈ ਐਕਸਰਸਾਈਜ਼ ਤੇ ਮੈਮ ਬੋਤ ਵਧੀਆ ਦੇਖੋ। ਜਿਹੜਾ ਕਰਨ ਲੱਗ ਜੇ ਨਾ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ, ਜਿਹਨੇ ਨਹੀਂ ਕਰਨੀ ਹੈਗੀ ਉਹਦੇ ਵਾਸਤੇ ਕੁਛ ਵੀ ਨੀ ਹੈਗਾ।
ਹਾਂਜੀ-ਹਾਂਜੀ ਚਲੋ ਮੈਂ ਫਰੀ ਹੋ ਕੇ ਕਰਦੀਆਂ ਫਿਰ ਤੁਹਾਨੂੰ, ਓਕੇ ਜੀ। ਓਕੇ।